ਹੈਲੋ।
ਹੈਲ। ਹੈਲੋ। ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਐ? ਠੀਕ ਠਾਕ ਹੋ?
ਹਾਂਜੀ-ਹਾਂਜੀ, ਠੀਕ-ਠਾਕ ਤੁਸੀਂ ਸੁਣਾਓ।
ਹਾਂ ਬਸ ਵਧੀਆ ਅਸੀਂ ਵੀ ਠੀਕ-ਠਾਕ ਹੈਗੇ ਆ।
ਹਾਂਜੀ-ਹਾਂਜੀ, ਚਲੋ ਠੀਕ ਹੀ ਹੋਣਾ ਚਾਹੀਦਾ ਵਾ। ਹੋਰ ਸੁਣਾਓ ਕੀ ਕਰਦੇ ਪਏ ਸੀ?
ਬਸ ਭੈਣ ਜੀ ਬੈਠੇ ਸੀ।
ਅੱਛਾ-ਅੱਛਾ।
ਟੀ ਵੀ ਵੇਖਦੀ ਪਈ ਸੀ, ਮੈਂ ਕਿਹਾ ਚੱਲ ਦੇਖਣੀ ਹਾਂ ਕੋਈ ਸੀਰੀਅਲ ਆ ਗਿਆ। ਅੱਜ-ਕੱਲ੍ਹ ਤੁਹਾਨੂੰ ਵੀ ਪਤਾ ਅੱਜ-ਕੱਲ੍ਹ ਪਾਕਿਸਤਾਨੀ ਸੀਰੀਅਲ ਦਾ ਕਿੰਨਾ ਟਰੈਂਡ ਜ ਕਰੇਜ਼ ਹੋਇਆ ਪਿਆ ਵੇਂ ਸਭ ਦੇ ਵਿੱਚ
ਹਾਂਜੀ। ਪਾਕਿਸਤਾਨੀ ਸੀਰੀਅਲ ਨਾ ਵਧੀਆ ਹੁੰਦੇ ਨੇ, ਛੋਟੇ ਬਣਾਦੇ ਨੇ ਮਤਲਬ ਥੋੜੇ ਕੰਪਲੀਟ ਕਰ ਦਿੰਦੇ ਨੇ। ਪੰਜਾਹ-ਸੱਠ ਐਪੀਸੋਡ ਇਚ ਕੰਪਲੀਟ ਕਰ ਦਿੰਦੇ ਨੇ ਤੇ ਸਾਡੇ ਇੰਡੀਆ ਦੇ ਐਪੀਸੋਡ ਹੁੰਦੇ ਨੇ ਚਾਰ- ਚਾਰ ਸਾਲ ਉਹਨਾਂ ਦੀ ਸਟੋਰੀਆਂ ਹੀ ਨਈ ਮੁੱਕਣ ਤੇ ਆਂਦੀਆਂ
ਚਾਰ ਸਾਲ ਕਹਿੰਦੇ ਪਏ ਭੈਣ ਜੀ, ਮੇਰਾ ਵਿਆਹ ਦੋ ਹਜ਼ਾਰ ਸੱਤ ਵਿੱਚ ਹੋਇਆ ਸੀ। ਤੇ ਜੀ ਇੱਕ ਰਿਸ਼ਤਾ ਕਿਹਾ ਕਿ ਲਤਾ ਸ਼ੁਰੂ ਹੋਇਆ ਸੀ। ਤੇ ਮੈਨੂੰ ਲੱਗਦਾ ਹਲੇ ਵੀ ਚੱਲਦਾ ਪਿਆ ਹੋਣਾ ਜਾਂ ਖ਼ਤਮ ਹੋਇਆ ਹੁਣ ਸਾਨੂੰ ਤੇ ਪਤਾ ਨੀ।
ਦੇ ਦੋਤਰੇ ਪੋਤਰੇ ਖਰੇ ਅੱਗੋਂ ਦੀ ਕੌਣ ਕੌਣ ਪੜ੍ਹ ਤੋਂ ਪੜ੍ਹ ਵੀ ਪੈ ਗਏ ਦੇ ਨੇ ਅੱਗੋਂ ਦੀ।
ਬਿਲਕੁਲ ਸਹੀ ਗੱਲ ਏ ਅਸੀਂ ਤਾਂ ਪਾਕਿਸਤਾਨੀ ਸੀਰੀਅਲ ਮੈਨੂੰ ਤਾਂ ਇੰਨੇ ਅੱਛੇ ਲੱਗਦੇ ਨੇ ਨਾ ਮੈਂ ਤਾਂ ਉਹੀਓ ਦੇਖਣੀ ਹਾਂ।
ਹਾਂਜੀ ਉਹ ਸਭ ਤੋਂ ਵਧੀਆ ਹੀ ਨੇ ਉਹ ਮਤਲਬ ਕਿ ਛੇਤੀ ਐਂਡ ਕੱਢ ਲਿਮਟਿਡ ਹੁੰਦੇ ਆ ਉਹ ਵੇਖਣ ਦਾ ਕੋਈ ਉਹ ਤੇ ਆਉਂਦਾ ਨਾ ਸੁਰ ਸੁਵਾਦ ਇਹਨਾਂ ਦਾ ਤੇ ਕੋਈ ਸੋ ਨਾ ਸੋ ਸੁਰ ਨਾ ਸਵਾਦ। ਬਸ ਖਿੱਚ ਖਿੱਚ ਕੇ ਲੰਬੇ ਕਰੀ ਜਾਂਦੇ ਆ।
ਇਹ ਤੇ ਹੈ।
ਅੱਛ
ਹੋਰ ਸੁਣਾਓ ਭੈਣ ਜੀ।
ਬਸ ਭੈਣ ਜੀ ਠੀਕ
ਸਵੇਰੇ ਸਵੇਰੇ ਭੈਣ ਜੀ ਕਿੰਨੇ ਵਜੇ ਉੱਠ ਜਾਂਦੇ ਹੋ ਸਵੇਰੇ ਸਵੇਰੇ ਉੱਠਦੇ ਉਹ।
ਭੈਣ ਜੀ ਛੇ ਕੁ ਵਜੇ ਨਾਲ ਉੱਠੀ ਜਾਈਦਾ ਵੇ ਇੰਨੀ ਜਿਆਦਾ ਜਲਦੀ ਨੀ ਉਠ ਉਠ ਹੋਂਦਾ ਛੇ ਕੁੂ ਅੱਜ ਹੀ ਜਾਂਦੇ ਆ ਉੱਠਦਿਆਂ।
ਚਲੋ ਭੈਣ ਜੀ ਤਾਂ ਵੀ ਤੁਸੀਂ ਛੇ ਵਜੇ ਉੱਠ ਜਾਂਦੇ ਹੋ ਮੈਂ ਤਾਂ ਛੇ ਵਜੇ ਵੀ ਨਹੀਂ ਉੱਠਿਆ ਜਾਂਦਾ ਮੇਰੇ ਕੋਲ ਤਾਂ ਭੈਣ ਜੀ।
ਚਲੋ ਹੁਣ ਭੈਣ ਜੀ ਤੁਹਾਡੇ ਬੱਚਿਆਂ ਨੇ ਜਾਣਾ ਸ਼ੁਰੂ ਹੋ ਜਾਣਾ ਸਕੂਲ ਤੇ ਫੇਰ ਉਹ ਉਠੋ ਹੀ ਜਾਣਾ ਭੈਣ ਜੀ।
ਇਹ ਤੇ ਹੈ ਭੈਣ ਜੀ ਬਸ ਦੋ ਦਿਨ ਦੀ ਗੱਲ ਹੋਰ ਏ। ਹੁਣ ਉਸ ਤੋਂ ਬਾਅਦ ਸਕੂਲ ਲੱਗਣੇ ਆਪਣੇ ਆਪ
ਹੁੰਦਾ ਹੈਗਾ।
ਹਾਂਜੀ ਹਾਂਜੀ ਫਿਰ ਸਵੇਰੇ ਆਪਣੇ ਅਰਲੀ ਮੋਨਿੰਗ ਉੱਠਣਾ ਬੱਚਿਆਂ ਨੇ ਵੀ ਉਠਣਾ ਫ ਦੇ ਵੀ ਬੜੇ ਨੇ ਸਵੇਰੇ ਸਵੇਰੇ ਉੱਠਣ ਤੇ।
ਹਾਂਜੀ ਹਾਂਜੀ।
ਬਹੁਤ ਫਾਇਦੇ ਹੈਗੇ ਨੇ ਸਵੇਰੇ ਉੱਠਣ ਦੇ ਆਪਣਾ ਸਵੇਰੇ ਉਠੋ। ਤੁਹਾਡਾ ਸਰੀਰ ਵੀ ਤੁਹਾਡਾ ਫਿੱਟ ਰਹਿੰਦਾ ਥੋੜ੍ਹੀ ਸੈਰ ਸੂਰ ਕਰਨ ਜਾਓ। ਤੁਸੀ
ਹਾਂਜੀ। ਬਸ ਸੈਰ ਨੀ ਕਰਨ ਨਿਕਲਿਆ ਜਾਂਦਾ ਕੱਲੇ ਕਰਕੇ ਘਰੋਂ ਨਿਕਲ ਹੀ ਨੀ ਹੁੰਦਾ ਭੈਣ ਜੀ।
ਬਸ ਉਹ ਵੀ ਗੱਲ ਭੈਣ ਜੀ ਆਪਾਂ ਵੀ ਕਹਿ ਦਿੰਦੇ ਹਾਂ ਸੈਰ ਕਰਨ ਜਾਓ। ਇੱਕ ਤੇ ਕੱਲੇ ਬੰਦਾ ਸੈਰ ਕਰ ਨੀ ਸਕਦਾ ਅੱਜ ਅ ਕਲ ਮੋਲੇ ਇੰਨੇ ਖਰਾਬ ਹੋ ਗਏ ਨੇ ਸਵੇਰੇ ਇਕੱਲਾ ਬੰਦਾ ਵੀ ਨਹੀਂ ਜਾ ਸਕਦਾ ਸੈਰ ਕਰਨ।
ਹਾਂ ਨਾਲ ਸਾਥ ਹੋਏ ਨਾ ਫੇਰ ਤੇ ਬੰਦਾ ਚਲਾ ਵੀ ਜਾਂਦਾ ਆ ਇਹ ਇੱਥੇ ਲੱਗਦਾ ਡਰ ਅ ਕੁੱਤੇ ਨਾ ਪੈ ਜਾਣ ਕੁ ਛੇ ਅੱਜ ਕੱਲ ਚੋਰਾਂ ਦਾ- ਬੜਾ ਹੋਵੇ ਤਾਂ ਡਰ ਲੱਗਦਾ ਕੋਈ ਓਦਾਂ ਹੀ ਨਾ ਹਾਂਜੀ
ਚਲੋ ਦਿਮਾਗ ਖ਼ਰਾਬ ਕੀਤਾ ਕੀਤਾ ਤੇ ਅੱਜ ਕੱਲ ਕੁੱਤਿਆਂ ਦੇ ਵੀ ਬੜੇ ਦਿਮਾਗ ਖ਼ਰਾਬ ਹੋ ਗਏ ਨੇ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਿਸ ਟਾਈਮ ਪੈ ਜਾਣ।
ਹਾਂਜੀ ਉਹ ਪਤਾ ਪਿੱਛੇ ਕੀ ਕਹਿੰਦੇ ਨੇ ਪਿੱਛੇ ਹਜੇ ਇੱਕ ਨਿਊਜ਼ ਆਈ ਨਿਕ ਕਿ ਜਿੰਨੀ ਕੁੜੀ ਨੂੰ ਖਾ ਕੇ ਮਾਂ ਪਿਓ ਨੂੰ ਪਤਾ ਹੀ ਨਹੀਂ ਹੈਗਾ ਬਾਹਰ ਬੱਚਾ ਤਰੂ ਧਰਾ ਕੇ ਕੇ ਲੈ ਗੇ ਕਿੱਥੇ ਗਲੀਆਂ ਦੇ ਵਿੱਚ ਪਰੇ ਨੂੰ ਲੈ ਗਏ। ਕਿੰਨੀ ਚਿਰ ਬਾਅਦ ਜਦੋਂ ਬੱਚਾ ਖਾਧਾ ਗਿਆ ਨੋਚਿਆ ਗਿਆ ਤੇ ਬਾਅਦ ਚ ਪਤਾ ਲੱਗਾ ਕਿ ਕੁੱਤੇ ਬੱਚੇ ਨੂੰ ਖਾ ਗਏ ਨੇ।
ਬਸ ਜੀ ਬਸ ਬੁਰਾ ਬੁਰਾ ਹਾਲ ਹੋਇਆ ਪਿਆ ਵੇ। ਹੋਰ ਬਸ ਕੀ ਕਰ ਸਕਦੇ ਹਾਂ ਹੁਣ।
ਹਾਂ ਉਹੀ ਇਹ ਨਾ ਫੇਰ ਡਰ ਲੱਗਦਾ ਘਰੋਂ ਨਿਕਲਦੇ ਹੋਏ ਵੀ। ਆਹਾਂ ਹੱਥ ਵਿੱਚ ਸੋਟੀ ਲੈ ਕੇ ਤੁਰੋ ਜੇ ਭੈੜਾ ਟੈਮ ਆਇਆ ਤੇ ਸੋਟੀ ਟੀ ਨੇ ਵੀ ਨੀ ਕੰਮ ਆਉਣਾ ਉੱਥੇ।
ਐ ਤੇ ਹੈ ਵੇ ਗੱਲ ਤੁਹਾਡੀ ਬਿਲਕੁਲ ਸਹੀ ਕਹਿ ਰਹੇ ਹੋ ਬਸ ਤਾਂ ਉਹ ਸੈਰ ਸੂਰ ਕਰਨ ਨਾਲ ਇਹ ਤਾਂ ਹੈ ਥੋੜ੍ਹਾ ਸ਼ਰੀਰ ਠੀਕ ਰਹਿੰਦਾ
ਹਾਂ ਸ਼ਾਮ, ਈਵਨਿੰਗ ਵੇਲੇ ਵੀ ਕੋਈ ਸਾਥ ਬਣ ਜੇ ਨਾ, ਤੇ ਬੰਦਾ ਈਵਨਿੰਗ ਵੇਲੇ ਨਿਕਲ ਜਾਵੇ। ਥੋੜਾ ਜਿਹਾ ਸਰੀਰ ਸਹੀ ਰਹਿੰਦਾ, ਨਹੀਂ ਤਾਂ ਏਦਾਂ ਲੱਗਦਾ, ਜਿੱਦਾਂ ਆਪ ਆਪਣਾ ਆਪ ਸਰੀਰ ਜੁੜ ਗਿਆ, ਭਾਵੇਂ ਘਰ ਦੇ ਕੰਮ ਕੁਮ ਕਰੀ ਦੇ ਨੇ ਪਰ ਉਹ ਗੱਲ ਨਹੀਂ ਰਹਿੰਦੀ ਹੈਗੀ, ਜੋ ਸੈਰ ਕਰਨੀ ਲੰਬਾ ਤੁਰਨਾ ਵੇ, ਉਹ ਸਹੀ ਰਹਿੰਦਾ ਆ।
ਹਾਂਜੀ- ਹਾਂਜੀ ਇਹ ਤੇ ਹੈ, ਮੈਂ ਨਾ ਤੁਹਾਡੇ ਉਦੋਂ ਫੋਟੋ ਦੇਖੀ ਸੀ, ਤੇ ਤੁਸੀਂ ਬੜਾ ਸੋਹਣਾ ਨਾ, ਸੂਟ ਪਾਇਆ ਹੋਇਆ ਸੀ ਤੇ ਅਤੇ ਤੁਹਾਡੀ ਨਨਾਣ ਦੀ ਕੁੜੀ ਦਾ ਵਿਆਹ ਸੀ ਨਾ। ਤੇ ਉਹਨੇ ਚੂੜਾ ਬੜਾ ਸੋਹਣਾ ਪਾਇਆ ਦਾ ਸੀ, ਮੈਂ ਕਿਹਾ ਪੁੱਛਾਂ ਵੀ ਚੂੜਾ ਤੁਸੀਂ ਆਪ ਲਿੱਤਾ ਸੀ ਕਿ ਉਹਨੇ ਆਪੇ ਖਰੀਦਿਆ ਸੀ?
ਨਹੀਂ ਉਹਨੇ ਆਪੇ ਹੀ ਖਰੀਦਿਆ ਸੀ ਭੈਣਜੀ, ਅਸੀ ਤੇ ਪੈਸੇ ਦੇਤੇ ਸੀ
ਅੱਛਾ- ਅੱਛਾ, ਨਹੀਂ ਸਾਡੇ ਇੱਧਰ ਵੀ ਹਾਂਜੀ -ਹਾਂਜੀ, ਅਓ ਸਾਡੇ ਵੀ ਵਿਆਹ ਹੈਗਾ ਨਾ ਕਿਸੇ ਦਾ ਤੇ ਸਮਝ ਲਓ, ਦੋ ਤਰੀਕ ਦਾ ਹੀ ਵਿਆਹ ਏ, ਤੇ ਉਹ ਪੁੱਛਦੇ ਪਏ ਸੀ ਤੇ ਮੈਂ ਕਿਹਾ ਚਲੋ ਮੈਂ ਪੁੱਛ ਕੇ ਦੱਸਾਂਗੀ, ਉਹਨਾਂ ਨੇ ਬੜਾ ਸੋਹਣਾ ਪਾਇਆ ਹੋਇਆ ਸੀ ਚੂੜਾ।
ਹਾਂਜੀ, ਉਹ ਅੰਬਰਸਰ ਤੋਂ ਹੀ ਖਰੀਦਦੇ ਨੇ ਭੈਣ ਜੀ।
ਅੱਛਾ- ਅੱਛਾ ਅੰਮ੍ਰਿਤਸਰ ਤੋਂ ਹੀ ਲਿੱਤਾ ਸੀ ਉਹਨਾਂ ਨੇ
ਹਾਂਜੀ -ਹਾਂਜੀ
ਅੱਛਾ- ਅੱਛਾ, ਨਹੀਂ ਬਹੁਤ ਅੱਛਾ ਲੱਗਦਾ ਪਿਆ ਸੀ। ਤੇ ਮੈਂ ਕਿਹਾ ਚਲੋ, ਮੈਂ ਉਹਨਾਂ ਨੂੰ ਪੁੱਛਾਂਗੀ, ਐਡਰੈਸ ਲੈ ਲਾਂਗੀ ਤੇ ਇਸੇ ਬਹਾਨੇ ਚਲੋ ਅੰਮ੍ਰਿਤਸਰ ਵੀ ਮੱਥਾ ਟੇਕ ਆਵਾਂਗੇ, ਤੇ ਨਾਲੇ ਖਰੀਦ ਧਾਰੀ ਵੀ ਕਰ ਆਵਾਂਗੇ ਥੋੜ੍ਹੀ ਸ਼ੋਪਿੰਗ ਵੀ ਹੋ ਜਾਏਗੀ।
ਹਮ
ਅੱਛਾ ਅੰਮ੍ਰਿਤਸਰ, ਹੁਣ ਚਲੋ ਅੰਮ੍ਰਿਤਸਰ ਜਾਵਾਂਗੀ, ਬਾਕੀ ਹਲੇ ਥੋੜ੍ਹਾ ਮੌਸਮ ਐਵੇਂ ਹੋਇਆਦਾ ਨਾ ਥੋੜ੍ਹੀ ਗਰਮੀ ਹੈਗੀ ਏ, ਥੋੜਾ ਮੌਸਮ ਬਦਲ ਜਾਏ ਨਾ, ਫਿਰ
ਬੰਦਾ ਨਾ ਅਕਤੂਬਰ ਦੇ ਮਹੀਨੇ ਜਾਏ ਬੰਦਾ, ਨ ਅਕਤੂਬਰ, ਨਵੰਬਰ ਜਾਂ ਜਨਵਰੀ, ਮਾਰਚ, ਅਪ੍ਰੈਲ ਇਹ, ਇਹ ਮੌਸਮ ਬਹੁਤ ਵਧੀਆ ਹੁੰਦਾ ਹੈ ਦਰਬਾਰ ਸਾਹਿਬ ਜਾਣਾ ਤਾਂ।
ਹਾਂਜੀ ਇਹ ਤਾਂ ਹੈ, ਇਓ ਮੌਸਮ ਹੀ ਠੀਕ ਕਿ ਹੁਣ ਦਰਬਾਰ ਸਾਹਿਬ ਜਾਈਏ। ਦੇਖੋ ਬੱਚੇ ਆਂ, ਬੱਚਿਆਂ ਨੇ ਫਿਰ ਨਾਲ ਜਾਣਾ ਬੱਚੇ ਨਾ ਖੜੇ ਹੁੰਦੇ ਨੇ, ਜੇ ਇੰਨੇ -ਇੰਨੇ ਲਾਈਨਾਂ 'ਚ ਗਰਮੀ ਲੱਗਦੀ ਏ, ਕਾਹਲੇ ਪੈ ਜਾਂਦੇ ਨੇ, ਇਸ ਕਰਕੇ ਹੁਣ ਥੋੜ੍ਹਾ ਮੌਸਮ, ਥੋੜ੍ਹਾ ਸਹੀ ਹੋਏਗਾ।
ਹਾਂਜੀ, ਉਹ ਅੱਜ -ਕੱਲ ਨਾ, ਸੰਗਤ ਵੀ ਬਹੁਤ ਹੁੰਦੀ ਏ। ਛੁੱਟੀਆਂ ਨੇ ਨਾ, ਤੇ ਲੋਕੀ ਦੂਰੋਂ -ਦੂਰੋਂ ਆਏ ਹੁੰਦੇ ਆ।
ਹਾਂਜੀ -ਹਾਂਜੀ, ਇਹ ਤਾਂ ਹੈ।
ਦੇਖਣ ਵਾਸਤੇ, ਪਤਾ ਹੀ ਨਹੀਂ ਕੋਈ ਝਾਂਸੀ ਤੋਂ ਆਇਆ ਦਾ, ਕੋਈ ਇਲਾਹਬਾਦ ਤੋਂ ਆਇਆ ਦਾ, ਕੋਈ ਕਿਤੋਂ ਆਇਆ ਦਾ, ਕੋਈ ਕਿਤੋਂ ਆਇਆ ਦਾ।
ਬਸ ਛੁੱਟੀਆਂ
ਉਹ, ਹਾਂਜੀ ਉਹ ਬਸ ਦੇਖਣ ਆਉਂਦੇ ਨੇ ਨਾ। ਸੋਨੇ ਦੀ ਉਹ ਬੰਨਿਆਂ ਦਾ, ਦੇਖੀਏ ਗੁਰੂ ਘਰ ਜਾ ਕੇ ਕਈ ਤੇ ਘੁੰਮਣ ਦੇ ਤੌਰ ਤੇ ਆ ਜਾਂਦੇ ਨੇ, ਕੋਈ
ਕੁਛ ਬੋਡਰ ਕੋਲ ਹੈਗਾ, ਲੋਕੀ ਦੂਰੋਂ ਤਾਂ ਵੀ ਆਉਂਦੇ ਨੇ। ਚਲੋ ਨਾਲ ਦਰਬਾਰ ਸਾਹਿਬ ਮੱਥਾ ਟੇਕ ਲਿਆ, ਨਾਲੇ ਬ ਜਿਹੜੇ ਤੇ ਹਾਂਜੀ ਬੋਡਰ ਦੇਖ ਲੈਂਦੇ ਨੇ, ਉਹ ਜਲ੍ਹਿਆਂਵਾਲਾ ਬਾਗ ਏ, ਉਹ ਵੇਖਦੇ ਨੇ। ਇਹ ਚੀਜ਼ਾਂ ਨਾਲ ਦੇਖਦੇ ਨੇ, ਨਾ ਲੋਕੀ ਅ ਤੇ ਉਹ ਦਰਬਾਰ ਸਾਹਿਬ ਨਾਲ ਲੈ ਹੈਗਾ, ਇਸ ਤਾਂ।
ਹਾਂਜੀ, ਏਦਾਂਈ ਏ ਨਾਲ ਈ ਕਹਿੰਦੇ ਦੁਰਗਿਆਨਾ ਮੰਦਿਰ ਏ ਉਹ ਵੀ ਦਰਬਾਰ ਸਾਬ ਬਣਿਆ ਦਾ ਉੱਥੇ ਵੀ ਲੋਕੀ ਬੋਤ ਜਾਂਦੇ ਆ।
ਹਾਂਜੀ-ਹਾਂਜੀ ਇਹ ਤੇ ਹੈ।
ਕਿਸੇ ਦੀ ਮਾਨਤਾ ਹੁੰਦੀ ਐ ਨਾ ਤੇ ਬੱਚਿਆਂ ਨੂੰ ਲੰਗੂਰ ਬਣਾਂਦੇ ਆ। ਸੁਣਨ ਇਚ ਆਇਆ ਆ। ਆਹ ਦੁਰਗਿਆਨਾ ਮੰਦਿਰ।
ਅੱਛਾ-ਅੱਛਾ। ਬਸ, ਸਭ ਦੇ ਆਪਨੇ-ਆਪਨੇ ਉਹ ਨੇ
ਹਾਂ, ਕੋਈ ਸੈ਼ਦ ਮਾਂਵੀਰ ਦੀ ਜਗ੍ਹਾ ਹੋਣੀ ਐ ਅੰਦਰ। ਵੀ, ਕੋਈ ਮਾਨਤਾ ਹੁੰਦੀ ਏ, ਮੈਨੂੰ ਦੱਸਿਆ ਸੀ। ਉਹਨਾਂ ਨੇ ਮਾੜਾ ਜਿਹਾ।
ਅੱਛਾ-ਅੱਛਾ ਨਈ ਹੋਏਗੀ, ਹਰ ਧਰਮ ਦੇ ਆਪਣੇ-ਆਪਣੇ ਉਹ ਹੁੰਦੇ ਨੇ, ਸਭ ਦੇ ਰਿਚੁਵਲਸ ਹੁੰਦੇ ਨੇ ਆਪਣੇ ਜਿਵੇਂ, ਅਸੀਂ ਪੱਗ ਬਨਾਣੀ ਹੁੰਦੀ ਏ। ਬੱਚਿਆਂ, ਬੱਚਾ ਵੱਡਾ ਹੋਇਆ ਗੁੱਤ ਗੁੰਨਨੀ ਹੁੰਦੀ ਐ ਬੱਚਾ ਵੱਡਾ ਹੋਇਆ। ਉਹਨਾਂ ਦੈ, ਕੋ ਕੁਛ ਹੋਏਗਾ ਮੰਨਤ-ਮੁੰਨਤ ਹੁੰਦੀ ਹੋਏਗੀ ਉਹਨਾਂ ਦੇ ਉੱਧਰ ਕੋਈ।
ਮੰਨਤ ਪੂਰੀ ਹੁੰਦੀ ਏ ਕੁਛ ਕੋਈ ਮੰਨਤ ਮੰਗਦਾ ਐ ਬਸ ਭੈਨਜੀ ਸਭ ਵਧੀਆ ਈ ਚੱਲਦਾ
ਹਾਂਜੀ ਬਸ ਉਹੀਓ ਮੰਨਤ-ਮੰਨਤ
ਉਹੀ ਮੰਨਤ ਵਗੈਰਾ ਪੂਰੀਆਂ ਹੁੰਦੀਆਂ, ਹਾਂਜੀ ਮੰਨਤਾਂ ਲਾਉਦੇ ਨੇ ਲੋਕੀ ਮੰਨਦੇ ਨੇ।
ਹਾਂਜੀ-ਹਾਂਜੀ।
ਹਾਂਜੀ ਉਹ ਤੁਹਾਡੇ ਜਿਹੜੇ ਰਿਲੇਟਿਵ ਸੀ, ਨੌ ਦੇਵੀਆਂ ਤੇ ਗੇ ਸੀ, ਉਹ ਆ ਗੇ ਵਾਪਿਸ।
ਬਸ ਭੈਨਜੀ ਉਹਨੂੰ ਘਰੋਂ ਤੇ ਕਹਿ ਕੇ ਗਏ ਸੀ, ਕਿ ਆਪਾਂ ਨੌ ਦੇਵੀਆਂ ਪੂਰੀਆਂ ਕਰਕੇ ਆਵਾਂਗੇ। ਤੇ, ਐਧਰੋਂ ਦੀ ਨਿਕਲੇ ਸੀ ਮਨ ਸੇ ਦੇਵੀ ਗਏ ਸੀ ਜਵਾਲਾ ਉੱਥੇ ਗਏ ਸੀ ਚਿੰਤਪੂਰਨੀ, ਜਵਾਲਾ ਜੀ ਤੇ, ਅੱਗੇ ਚੱਲੇ ਸੀ ਤੇ, ਉਹਨਾਂ ਦੇ ਕਿਸੇ ਰਿ, ਰਿਸ਼ਤੇਦਾਰ ਦੀ ਨਾ ਤਬੀਅਤ ਬੋਤ ਖ਼ਰਾਬ ਹੋਗੀ ਸੀ।
ਅੱਛਾ-ਅੱਛਾ।
ਬਸ ਫਿਰ ਉਹਨਾਂ ਨੂੰ ਵਾਪਸ ਆਣਾ ਪਿਆ। ਨਹੀਂ-ਨਹੀਂ ਉਹ ਤੇ ਐਕਸਪਾਇਰ ਹੋ ਗਏ ਨੇ ਉਹ ਨਾ ਜਾਦਾ ਖ਼ਰਾਬ ਹੋ ਗੀ ਸੀ ਨਾ ਉਹਨਾਂ ਨੂੰ ਫ਼ੋਨ ਚਲਾ ਗਿਆ ਸੀ ਬਈ, ਜਲਦੀ ਤੋਂ ਜਲਦੀ ਤੁਸੀਂ ਘਾਰ ਆ ਜੋ ਵੀ ਉਹਨਾਂ ਦਾ ਕੁਛ ਪਤਾ ਨੀ ਹੈਗਾ ਤੇ, ਫੇਰ ਉਹ ਵਾਪਿਸ ਆ ਗੇ ਸੀ ਘਾਰ। ਹਾਂਜੀ-ਹਾਂਜੀ ਬਸ ਉਹਨਾਂ ਦੇ ਤਾਇਆ ਜੀ ਸੀ।
ਅੱਛਾ-ਅੱਛਾ ਫੇਰ ਤੇ ਆਣਾ ਬਣਦਾ ਈ ਸੀ ਉਹਨਾਂ ਦਾ, ਅੱਛਾ ਫੇਰ ਇੱਥੋਂ ਦੀ ਮ ਕਿ ਫੇਰ ਜੰਮੂ ਨੀ ਜਾ ਸਕੇ ਹੋਨੇ।
ਨਈ ਹਾਂਜੀ ਉਹਨਾਂ ਨੇ, ਜੰਮੂ ਵੀ ਜਾਣਾ ਸੀ ਨਾ ਵੈਸ਼ਨੋ ਦਰਬਾਰ। ਤੇ, ਉੱਥੇ ਨੀ ਜਾ ਸਕੇ ਉਹ ਹਾਂਜੀ ਵਿਚ ਰਹਿ ਗਿਆ ਬਸ ਉਈਓ ਹੁੰਦਾ ਨਾ ਬੁਲਾਵਾ ਆਏਗਾ ਤਾਂ ਜਾਣੈ।
ਹਾਂ
ਬਿਨਾਂ ਬੁਲਾਵੇ ਤੋਂ ਕੋਈ ਨੀ ਜਾ ਸਕਦਾ, ਪਿੱਛੇ ਭੈਨਜੀ ਮੈਂ ਨੇ, ਭੈਣ ਘਰ ਗਈ ਸੀ, ਤੁਸੀਂ ਮੰਨੋਗੇ ਆਪਾਂ ਸੋਚ ਕਿਆ ਵੀ ਨੀ ਸੀ, ਉੱਧਰ ਵੀ ਕੋਲ ਈ ਹੈਗਾ ਉਹਨਾਂ ਦੇ ਚਿੰਤਪੂਰਨੀ ਮਾਤਾ ਦਾ ਮੰਦਰ। ਮੈਂ ਤੇ ਸੋਚਿਆ ਵੀ ਨੀ ਸੀ ਕਿ ਜਾਵਾਂਗੀ, ਦੇਖੋ ਮਾਤਾ ਦਾ ਬੁਲਾਵਾ ਆਇਆ ਦਾ ਸੀ ਤੇ ਮੈਂ ਚਲੇ ਗਈ, ਨਾ ਮੈਂ ਘਰੋਂ ਸੋਚ ਕੇ ਇਹ ਵੀ ਨਾ ਕੁਛ ਬਸ ਉਹਨਾਂ ਦਾ ਬੁਲਾਵਾ ਆਇਆ ਮਾਤਾ ਰਾਣੀ ਦਾ ਤੇ ਆਪਾਂ ਉੱਥੇ ਪੌਚ ਗਏ।
ਉਹੀ ਐ ਨਾ ਜਦੋਂ, ਉਹਨਾਂ ਦਾ ਬੁਲਾਵਾ ਆਨਾ ਉਦੋਂ ਈ ਜਾਨਾ ਆ।
ਹਾਂਜੀ, ਉਈ ਤੇ ਮੈਂ ਓਈਓ ਗੱਲ ਕਰਦੀ ਪੀ ਸੀ ਅਪਨੇ ਘਾਰ ਜਦੋਂ ਐ ਵਾਪ ਪਿਸਾਈ ਨੇ ਮੈਂ ਕਿਹਾ ਘਰੋਂ ਸੋਚ ਕੇ ਗਏ ਸੀ ਕਿ ਪੂਰੇ ਨੌ ਦੇਵਿਆ ਕਰ ਹਾਂਜੀ-ਹਾਂਜੀ। ਠੀਕ ਏ ਸ
ਚਲੋ ਭੈਣ ਜੀ ਮੈਂ ਠੈਰ ਕੇ ਕਰਨੀ ਆ ਸਂਸਰੀ ਕਾਲ।
ਸਂਸਰੀ ਕਾਲ।